ਹੈਲੋ ਸਸਰੀਆ ਅਕਾਲ।
ਹਾਂਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਆਪ ਜੀ ਸੁਣਾਓ ਕਿੱਦਾਂ ਓ?
ਬਸ। ਵਧੀਆ ਜੀ ਵਧੀਆ। ਤੁਸੀਂ ਸੁਣਾਓ ਕੀ ਹਾਲ ਚਾਲ ਐ?
ਹਾਂਜੀ-ਹਾਂਜੀ। ਚੜ੍ਹਦੀ ਕਲਾ ਜੀ।
ਵਧੀਆ ਜੀ ਵਧੀਆ ਬਹੁਤ। ਟਾਈਮ ਵਿੱਚ ਮਤਲਬ ਟਾਈਮ ਈ ਨਹੀਂ ਮਿਲ ਰਿਹਾ ਸੀ ਆਪ ਬਾਤ ਕਰਨ ਕਾ। ਘਰ ਮੇ ਇਤਨੇ ਬਿਜ਼ੀ ਹੋ ਜਾਂਤੇ ਮੈਂ ਤਾਂ ਚਲੋ ਆ ਥੋੜਾ ਸਾ ਫਿਰ ਆਪ ਸੇ ਦੈ ਬਾਤ ਹੀ ਕਰ ਲੈ।
ਹਾਂਜੀ-ਹਾਂਜੀ।
ਔਰ ਬਤਾਈਏ ਵੀ ਕੀ ਚਲਤਾ
ਬਸ ਹੁਣ ਐਕਸਰਸਾਈਜ਼ ਕਰ ਰਹੇ ਸੀ ਹੁਣ। ਹੁਣ ਫਰੀ ਹੋਏ ਆਾਐਕਸਰਸਾਈਜ਼ ਕਰਕੇ ਹਾਂਜੀ-ਹਾਂਜੀ।
ਮੈਨੂੰ ਵੀ ਆਪਸੇ ਪੁਛਣਾ ਦੀ ਆਪ ਐਕਸਰਸਾਈਜ਼ ਵਗਰਾ ਜੋ ਕਰਤੇ ਹੋ ਉਸਕਾ ਆਪ ਕੀ ਰੂਟੀਨ ਐ ਮੈਨੂੰ ਤੋ ਇਤਨਾ ਆਫਿਸ ਦੇ ਨਾਲ ਇਤਨਾ ਬਿਜ਼ੀ ਹੋ ਗਈ ਕਿ ਸੁਬਹੇ ਆਫਿਸ ਤੇ ਸ਼ਾਮ ਘਰ ਸੋ ਕਮਨ ਵਿੱਚੈੇ ਟਾਈਮ ਹੀ ਨਹੀਂ ਮਿਲਦਾ ਆਪਣੇ ਆਪ ਕੇ ਲੀਏ। ਮੇਰੇ ਗੋਟੋ ਮੈਂ ਦਰਦ ਕਬੀ ਕਮਰ ਦੇ ਦਰਦ ਬਹੁਤ ਦਿੱਕਤ ਹੋ ਜਾਂਦੀ ਹੈ।
ਹਾਂ। ਨਹੀਂ-ਨਹੀਂ ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਐ। ਉਹ ਤੁਹਾਡੀ ਹੈਲਥ ਵਾਸਤੇ ਤੇ ਇੰਨੇ ਬੈਨੀਫਿਟਸ ਦੇਈਗੀ ਨਾ ਮਤਲਬ ਕਿ ਤੁਹਾਡਾ ਸਰੀਰ ਐਸਾ ਹੋ ਜਾਏਗਾ ਨਾ ਬਿਲਕੁਲ ਫਲੋਅ ਹੋਏਗਾ। ਜਿਵੇਂ ਉਹਦੇ 'ਚ ਬਲੱਡ ਵਗੈਰਾ ਦਾ ਬਹੁਤ ਅੱਛਾ ਬਲੱਡ ਸਰਕੂਲੇਟ ਹੋਏਗਾ, ਅਗਰ ਤੁਸੀਂ ਐਕਸਰਸਾਈਜ਼ ਕਰੋਗੇ ਤੁਹਾਡੇ ਮਾਇਂਡ ਵਾਸਤੇ ਬਹੁਤ ਅੱਛਾ ਐ ਮੈਂਟਲ ਹੈਲਥ ਵਾਸਤੇ। ਤੁਹਾਡੇ ਮਤਲਬ ਕਿ ਅਗਰ ਗੋਡਿਆਂ ਵਾਸਤੇ ਵੀ ਬਹੁਤ ਅੱਛਾ ਹੈਗੈ।
ਹੂ।
ਹਾਂਜੀ-ਹਾਂਜੀ। ਐਕਸਰਸਾਈਜ਼ ਕਰਨੀ ਜ਼ਰੂਰੀ ਜੇ ਮੇਰੀ ਟਾਈਮਿੰਗ ਵੈਸੇ ਮੈਂ ਸਵੇਰੇ ਦੋ ਟਾਈਮ ਕਰਨੀ ਐ। ਇੱਕ ਸਵੇਰੇ ਮੋਰਨਿੰਗ ਵਿੱਚ ਔਰ ਇੱਕ ਸ਼ਾਮ ਦੇ ਟਾਈਮ ਈਵਨਿੰਗ ਦੇ ਐ ਮਤਲਬ ਕਿ ਇਹੀਂ ਲਗਾ ਲਓ ਚਾਰ ਤੋਂ ਪੰਜ ਤੱਕ। ਹਾਂਜੀ।
ਸਵੇਰੇ ਨਾਲ ਤ ਐਕਸਰਸਾਈਜ਼ ਕਰਨਾ ਮੇਰੇ ਕੋ ਵੀ ਚੰਗਾ ਹੀ ਲੱਗਦਾ ਮਤਲਬ ਸੁਬਹ ਛੇ ਵਜੇ ਅੱ ਉੱਠੀ ਤੀ ਵਿੱਚ ਮੈਂ ਤ ਮੈਂ ਨਾ ਚਲੋ ਤੇ ਕਰਕੇ ਦੇਖਤੇ ਐ ਉਦੋਂ ਬਾਹਰ ਨਿਕਲੀ ਦੇ ਸੈਰ ਵਗੈਰਾ ਕਰੀ ਕਾਫ਼ੀ ਮਾਹੌਲ ਛਾ ਤੇ ਸੁਬਾਹ ਦੀ ਠੰਡੀ-ਠੰਡੀ ਹਵਾ ਦੇ ਪਾਂਦੀ।
ਹਾਂ
ਔਰ ਚਿੜੀਆ ਦੀ ਚੈਕਾਂਦੀ ਮਤਲਬ ਉਸੇ, ਉਸੇ ਵੀ ਜ਼ਹਿਣ ਦਾ ਕਾਫ਼ੀ ਅਸਰ ਪੈਂਦਾ।
ਹਾਂਜੀ, ਬਿਲਕੁਲ-ਬਿਲਕੁਲ ਜਿਵੇਂ ਅੱਜ-ਕੱਲ੍ਹ ਦੇਖੋ। ਅ ਫਿਫਟੀ ਪਰਸੈਂਟ ਬੰਦਿਆਂ ਨੂੰ ਸ਼ੂਗਰ ਹੈ ਹਾਰਟ ਦੀ ਦਿੱ ਦਿੱਕਤ ਹੈ ਇਹ ਸਭ ਇਹਨਾਂ ਨੂੰ ਇਹਦੇ ਕਰਕੇ ਹੀ ਹੈ ਵੀ ਉਹਨਾਂ ਦੇ ਸਰੀਰ ਚ ਮਤਲਬ ਕਿ ਐਨਰਜੀ ਨਹੀਂ ਰਹੀ। ਕਿਉਂ ਨਹੀਂ ਰਹੀ? ਲੇਟ ਸੋਣਾ, ਲੇਟ ਉੱਠਣਾ, ਟਾਈਮਿੰਗ ਸਹੀ ਨਹੀਂ ਹੈ, ਉਹਨਾਂ ਦੀ ਖਾਣ-ਪੀਣ ਦੀ। ਔਰ ਹਰ ਇੱਕ ਚੀਜ਼ ਬਾਹਰ ਦੀ ਖਾਣੀ ਉਹਨਾਂ ਨੂੰ, ਉਹ ਬਹੁਤ ਇਫੈਕਟ ਕਰਦੀ ਏ।
ਵਹੀ ਵਾਲੀ ਗੱਲ ਹੈ ਜੀ, ਸਾਡਾ ਸਾਡਾ ਸਾਰਾ ਟਾਈਮ ਦੇ ਹਮਾਰਾ ਫੋਨ ਦੇ ਵਿੱਚ ਰਹਿੰਦੀ ਆ ਔਰ ਹਮ ਮਤਲਬ ਆਪਨੀ ਉੱਪਰ ਧਿਆਨ ਹੀ ਨੀ ਦੇ ਪਾਉਂਦੇ ਨਾ। ਸਾਰਾ ਵਕਤ ਹਮਾਰਾ ਫੋਨ ਮੇ ਹੈ ਜਾਂਦਾ ਤਾਂ ਇਸਲਿਏ ਦਿੱਕਤ ਹੋ ਜਾਂਦੀ ਏ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ। ਪਰ ਫਿਰ ਵੀ ਆਪਨੇ ਵਸਤੇ ਟਾਈਮ ਨਿਕਾਲਨਾ ਬਹੁਤ ਜ਼ਰੂਰੀ ਹੈ ਆਪਨੀ ਹੈਲਥ ਵਾਸਤੇ, ਆਪਨੀ ਹੈਲਥ ਨੂੰ ਆਪਾ ਸਕਯੋਰ ਖੁਦ ਕਰਾਂਗੇ ਉਨੂੰ ਆਪਣੇ ਸਰੀਰ ਨੂੰ ਠੀਕ ਕਰਨਾ ਹੈ ਬਿਲਕੁਲ। ਤਾਂ ਹੋਏਗਾ, ਅਗਰ ਉਦੇ ਵਸਤੇ ਅਸੀਂ ਟਾਈਮ ਖੁਦ ਨਿਕਾਲਾਂਗੇ ਕੋਈ ਹੋਰ ਤਾਂ ਹੋਏ ਗਾ ਨੀ ਸਾਨੂੰ ਖੁਦ ਵਸਤੇ ਖੁਦ ਟਾਈਮ ਨਿਕਾਲਨਾ ਪਏਗਾ, ਜਿਵੇਂ ਸਵੇਰੇ-ਸਵੇਰੇ ਥੋੜੀ ਬਹੁਤ ਐਕਸਰਸਾਈਜ਼ ਕਰ ਲੀ, ਯੋਗਾ ਕਰ ਲਿਆ ਥੋੜਾ ਧਿਆਨ ਲਾ ਲਿਆ ਆਪਣਾ, ਜਿਵੇਂ ਮਤਲਬ ਕਿ ਓਮ- ਵਿਲੋਮ ਕਰ ਲਿਆ ਉਹਦੇ ਨਾਲ ਬਹੁਤ ਅੱਛਾ ਸਰੀਰ ਵਸਤੇ ਹੁੰਦਾ ਇਫੈਕਟ ਪੈਂਦਾ ਸਰੀਰ 'ਤੇ ਤੇ ਜਿਵੇਂ ਸੂਰਿਆ ਨਮਸਕਾਰ ਹੋ ਗਿਆ ਯੋਗਾ ਹੈਗੇ ਨੇ ਇਹਦੇ ਵਿੱਚ ਕੁਛ ਤੇ ਸ਼ਾਮ ਦੇ ਟਾਈਮ ਹੋਰ ਐਕਸਰਸਾਈਜ਼ ਵਗੈਰਾ ਹੁੰ ਹੁੰਦੀ ਹਨ ਸ਼ਾਂਮ ਦੇ ਟਾਈਮ ਵੀ ਹਾਂਜੀ, ਮੈਂ ਕਹਿੰਦੀ ਹਾਂ ਕਰਨਾ ਚਾਹੀਦਾ ਹਰ ਕਿਸੇ ਨੂੰ ਸਵੇਰੇ ਸੈਰ ਕਰਨੀ ਚਾਹੀਦੀ ਹੈ ਸਭ ਤੋਂ ਅਛ ਜੀ ਸ਼ੂਗਰ ਵਾਸਤੇ ਸਭ ਤੋਂ ਅੱਛੀ ਏ ਹਰੀ-ਹਰੀ ਘਹ ਦੇ ਉੱਤੇ ਤੁਰਨਾ ਉਹਨਾਂ ਵਸਤੇ ਮੈਂ ਕਹਿੰਦੀ ਹਾਂ ਇੱਕ ਮਤਲਬ ਕਿ ਰਾਮ ਬਾਣ ਉਪਾਏ ਹੈਗਾ ਉਹਨਾਂ ਉਹਨਾਂ ਦੀ ਸ਼ੂਗਰ ਮੈਂ ਕਹਿੰਦੀ ਹਾਂ ਬਹੁਤ ਜਲਦੀ ਰਿਕਵਰ ਹੋਏਗੀ।
ਹਾਂ-ਹਾਂਜੀ-ਹਾਂਜੀ। ਬਾਈ ਹਰ ਘਰ ਹਰ ਘਰ ਨਾਲ ਕੋਈ ਨਾ ਕੋਈ ਸ਼ੂਗਰ ਦੇ ਪਰੇਸ਼ਾਨ ਦੇ ਕੋਈ ਕਿਸੇ ਚੀਜ਼ ਤੇ ਪਰੇਸ਼ਾਨੀ ਨਾ ਹਰ ਕਿਸੇ ਕੋਈ ਨਾ ਕੋਈ ਪਰੇਸ਼ਾਨੀ ਆ ਜਾਂਦੀ ਏ।
ਹਾਂਜੀ।
ਅਸੀਂ ਵਿਹਦੇ ਖਾਣ-ਪਾਨ ਵੀ ਠੀਕ ਨਹੀਂ ਦੇ, ਕੋਈ ਕਦੀ ਕੋਈ ਦਿੱਕਤ ਹੋ ਜਾਂਦੀ ਏ। ਐਕਸਰਸਾਈਜ਼ ਰਹਿੰਦੀ, ਜਿੰਮ ਵਗੈਰਾ ਜੁਆਇਨ ਹੋ ਜਾਂਦੀ ਹੈ, ਉਸ ਹਿਸਾਬ ਉਹ ਹੋਤਾ ਨਹੀਂ ਜਿੰਮ ਮੇ ਵੋ ਬਾਤ ਨੀ ਰਹਿੰਦੀ ਜੋ ਐਕਸਰਸਾਈਜ਼ ਵਗੈਰਾ ਆਪਣਾ
ਚ ਮਤਲਬ ਕਿ ਹਰ ਇੱਕ ਬੰਦੇ ਨੂੰ ਵੇਟ ਮਤਲਬ ਕਿ ਉਠਾਣਾ ਪੈਂਦਾ ਏ। ਜਿੰਮ ਵਿੱਚ ਦੇਖੋ। ਪਰ ਦੇਖੋ ਸਾਡੀ ਜੀ ਲੇਡੀਜ਼ ਕਿਵੇਂ ਕਰ ਸਕਦੀਆਂ, ਹਾਂ ਅਸੀਂ ਥੋੜ੍ਹਾ ਬਹੁਤ ਕਰ ਸਕਦੇ ਹਾਂ ਪਰ ਬਿਲਕੁਲ ਨਹੀਂ ਜਿਮ ਸਾਡੇ ਵਾਸਤੇ ਸਭ ਤੋਂ ਅੱਛਾ ਹੈ, ਯੋਗਾ ਕਰਨਾ ਯੋਗਾ ਕਰਨਾ ਨਾ ਆਪਣੇ ਸਰੀਰ ਵਾਸਤੇ ਐਕਸਰਸਾਈਜ਼ ਕਰਨਾ ਅੱਜ-ਕੱਲ੍ਹ ਦੇਖੋ ਮਤਲਬ ਕਿ ਦਸ ਵਿੱਚੋਂ ਨੌ ਬੰਦਿਆਂ ਨੂੰ ਸਰਵਾਈਕਲ ਦੀ ਵੀ ਦਿੱਕਤ ਹੈ। ਉਹ ਵੀ ਕਿਸ ਕਰਕੇ, ਜਾਂ ਆਪਣੇ ਕੁਕਿੰਗ ਦੇ ਕੰਮ ਕਰਕੇ, ਰਸੋਈ ਵਿੱਚ ਬੰਦਾ ਦੇਖੋ ਰੋਟੀ ਸਬਜ਼ੀ ਨੂੰ ਲੱਗਿਆ ਰਹਿੰਦਾ ਅੱਜ ਦੇਖੋ ਅਜ-ਕੱਲ ਛੁੱਟੀਆਂ ਹੈਨ ਕਿੰਨੀਆਂ ਬੱਚਿਆਂ ਦੀ। ਤੇ ਬੱਚਿਆਂ ਦੀ ਫਰਮਾਇਸ਼ਾਂ ਈਂ ਬੋਤ ਹੁੰਦੀਆਂ ਨੇ ਅੱਜ ਏ ਖਾਣਾ, ਅੱਜ ਓ ਖਾਣਾ, ਜੋ ਮੰਮਾ ਹੁੰਦੀਆਂ ਓ ਦੇਖੋ, ਜ਼ਿਆਦਾਤਰ ਓ ਆਪਣਾ ਰਸੋਈ ਵਿੱਚ ਚ ਲੱਗੀ ਰੈਂਦੀ ਐ, ਕਦੀ ਕੁੱਛ ਬਣਾ ਰੀ ਐ, ਕਦੀ ਕੁੱਛ ਕਿਚਂਨ ਵਿੱਚ ਵੀ ਕੰਮ ਦੇਖੋ, ਸੈਲਫ ਤੇ ਚੁੱਕ ਕੇ ਕਰਨਾ। ਪੈਂਦਾ ਓਦੇ ਨਾਲ ਦੇਖੋ ਕਮ ਕਮਰ ਦਰਦ ਰੈਂਦੀ ਐ, ਸਰਵਾਈਕਲ ਦੀ ਦਿੱਕਤ ਹੁੰਦੀ ਐ। ਕੁਛ ਵੀ ਕਟਨਾ ਵਗੈਰਾ ਦੇਖੋ, ਚੁੱਕ ਕੇ ਕਰਨ
ਬਈ ਸਰਵਾਈਕਲ ਦੇ ਇਤਨਾਂ ਈਸ਼ੋ ਲਈ ਹੋ ਜਾਂਦਾ ਕਿ ਮਤਲਬ ਅੱਜ-ਕਲ ਸਿਸਟਮ ਵੀ ਪੇਗਾ ਘੰਟੇ-ਘੰਟੇ ਲਗੋਤਾਰ ਬੈਠਿਆ ਰੇਂਦੋ ਕਾਮ ਕਰੋ। ਆਪਣੇੇ ਗਰਮੀੇ ਵਾਚ ਬੋਤ ਚਿੰ ਦਿੱਕਤ ਹੋ ਜਾਂਦੀ ਐ ਲੋਕੋਦੇ, ਮੇਰੇ ਕੋਲ ਤਾਂ ਠੀਕ ਐਸਾ ਲੱਗਦਾ ਕਿ ਕਸਰਤ ਨਾਲ ਸਰੀਰ ਫਿੱਟ ਰੇਂਦਾ, ਤਾਕਤ ਵੱਧਦੀ ਏਦੀ ਬਿਮਾਰੀਆਂ ਵੀ ਦੂਰ ਹੋ ਜਾਂਦੀ ਐ।
ਬਿਲਕੁਲ-ਬਿਲਕੁਲ।
ਔਰ ਸਈ ਸਈ ਲੋਕ ਅਗਰ ਧਿਆਨ ਨਾਂ ਦੇਂਦਾ ਆਪਣੀ ਸਿਹਤ ਤੇ ਫੇਰ ਓਈ ਬਿਮਾਰੀਆਂ ਪੈ ਜਾਂਦੀ ਏ ਫਿਰ ਸਰੀਰ ਕਮਜ਼ੋਰ ਹੋ ਜਾਂਦਾ, ਫਿਰ ਓਸ ਉਠਾਨੇ ਮੇਂ ਦਾ ਵਕਤ ਲੱਗ ਜਾਂਦਾ।
ਬੋਤ ਹਾਂਜੀ, ਬੋਤ ਜ਼ਿਆਦਾ। ਮੈਂ ਖੁਦ ਮਤਲਬ ਕਿ ਸ਼ਾਮ ਦੇ ਟਾਈਮ ਮੈਨੂੰ ਤੇ ਥਾਇਰਇਡ ਵੀ ਹੈਗਾ ਜੇ ਪਰ ਮੈਂ ਹੁਣ ਯੋਗਾ ਕਰ ਰਹੀਆਂ। ਤੇ ਓਦੇ ਨਾਲ ਮੈਨੂੰ ਬੋਤ ਜਿਆਦਾ ਫ਼ਰਕ ਹੈਗਾ, ਦਵਾਈਆਂ ਦੇਖੋ, ਸਾਰੀ ਉਮਰ ਦੀਆਂ ਦਵਾਈਆਂ ਲੱਗ ਜਾਂਦੀਆਂ ਜੇ। ਓਦੇ ਨਾਲ ਬੰਦਾ ਚੱਲ ਰਿਆ, ਆਪਣਾ ਸਰੀਰ ਚਲਾ ਰਿਆ ਪਰ ਓ ਬਿਮਾਰੀ ਤੁਆਡੀ ਕਦ ਕਦੀ ਖਤਮ ਹੋ ਨੀਂ ਪਾਂਦੀ।
ਨਾਂ ਜੀ ਨਾਂ, ਜੀਹੂ ਤਾਂ ਦੇਖੋ ਜ਼ਿੰਦਗੀ ਭਰ ਰੈਣੀ ਐ ਜੀ, ਅਗਰ ਅਗਰ ਆਪ ਦੀ ਧਿਆਨ ਦੇ ਲੋੋਗੇ ਤੇ ਤੋ ਈ ਠੀਕ ਹੁੰਦਾ ਹੋ ਪਾਵੋਗੇ, ਅਦਰ ਵਾਈਜ਼ ਤੇ ਫਿਰ ਪਰੇਸ਼ਾਨੀ ਹੋ ਜਾਂਦੀ ਐ। ਅ ਫਿਰ ਅਗਰ ਜ ਤ ਹਮ ਠੀਕ ਹੈ ਤਾਂ ਆਪਣੇ ਨਾਲ ਆਪਣੀ ਸਿਹਤ ਦਾ ਧਿਆਨ ਰੱਖ ਲੈਂਗੇ ਦੀ ਕੋਈ ਦੂਸਰਾ ਪਰਸਨ ਉਸ ਹਿਸਾਬ ਸੇ ਧਿਆਨ ਨਈਂ ਦੇ ਪਾਂਦੇ।
ਹਾਂਜੀ ਬਿਲਕੁਲ ਬਿਲਕੁਲ, ਸਾਨੂੰ ਆਪਣਾ ਧਿਆਨ ਖੁਦ ਹੀ ਰੱਖਣਾ ਪਏਗਾ, ਸਾਨੂੰ ਕੋਈ ਦੂਜਾ ਨੀ ਕਏਗਾ ਡਾਈਟ ਕਰਲੋ ਅੱਛੀ ਚੀਜ਼ ਖਾ ਲੋ। ਬਾਰ ਦਾ ਨਾਂ ਖਾਓ। ਏ ਚੀਜ਼ ਤੇ ਸਾਨੂੰ ਖੁੱਦ ਨੋਟਿਸ ਕਰਨੀ ਪਏਗੀ, ਖੁਦ ਧਿਆਨ ਦੇਣਾ ਪਏਗਾ ਆਪਣੇ ਤੇ। ਆਪਾਂ ਕੀ ਖਾਣਾ ਕੀ ਨ੍ਹੀਂ ਖਾਣਾ। ਕੁਛ ਦੇਖੋ ਅਗਰ ਅਗਰ ਆਪ ਐਕਸਰਸਾਈਜ਼ ਯੋਗਾ ਵਗੈਰਾ ਸ਼ੁਰੂ ਕਰੋਗੇ ਨਾ ਇੱਕ ਵਾਰ ਤੁਆਨੂੰ ਪਤਾ ਲੱਗੇਗਾ ਸਾਡਾ ਮੁ ਮੋਟਾਪਾ ਘੱਟ ਗਿਆ, ਥੋੜ੍ਹਾ ਬੋਤ ਪੇਟ ਅੰਦਰ ਹੋ ਗਿਆ। ਫਿਰ ਖੁਦ ਨੂੰ ਇ ਲਾਲਚ ਆਏਗਾ ਵੀ, ਚੱਲ ਬਈ ਕਰ ਈ ਲੈਂਨੇ ਆ ਐਕਸਰਸਾਈਜ਼। ਤੇ ਬਾਰ ਦਾ ਵੀ ਅਵੋਇਡ ਕਰਨਾ ਪੈਂਦਾ ਐਕਸਰਸਾਈਜ਼ ਕਰਨ ਕਰਨ ਵਾਸਤੇ ਤੇ ਐਕਸਰਸਾਈਜ਼ ਕਰਨੇ ਆ ਸਾਨੂੰ ਕਿੰਨੀ ਨੌਲੇਜ ਮਿਲਦੀ ਐ।
ਸਾਨੂੰ ਆਇਓ ਗੱਲ ਤੋਂ ਬਿਲਕੁਲ ਹਕੀਕਤ ਸੀ ਕਿ ਮਤਲਬ ਅਗਰ ਸੈਰ-ਵੈਰ ਕਰੋ ਤੇ ਐਕਸਸਾਈਜ਼ ਵਗੇਰਾ ਕਰੋ ਕਾਫੀ ਸ਼ਰੀਰ ਵਿੱਚ ਸੁਧਾਰ ਨਜ਼ਰ ਆਂਦਾ ਐ। ਬਦਲਾ-ਬਦਲਾਵ ਸਾ ਨਜ਼ਰ ਆਂਦਾ ਸ਼ਰੀਕ ਤੇ ਕਿ ਕਾਫ਼ੀ ਚੇਂਜਿਜ ਹੋਆ ਨਾਂ ਹਮਾਰੇ ਅੰਦਰ।
ਹਾਂਜੀ ਫਿਰ ਖੁਦ ਨੂੰ ਈ ਲਗਨ ਹੋ ਜਾਂਦੀ ਐ ਵੀ ਨਈਂ ਹੁਣ ਅਸੀਂ ਸਾਡਾ ਟਾਈਮ ਬਣਿਆ ਦਾ ਅਸੀਂ ਐ ਕੰਮ ਕਰਨਾ। ਹੋਰ ਜਿੱਥੋਂ ਆਪਾਂ ਦੇਖੋ ਮਤਲਬ ਕਿ ਅਸੀਂ ਯੋਗਾ ਕਰਨੇਂ ਆਂ ਨਾਂ ਸਾਡੇ ਮਤਲਬ ਕਿ ਨਾਲ ਬੋਤ ਸਾਰੀ ਲੇਡੀਜ਼ ਹੈਗੀਆਂ ਜੋ ਅਸੀਂ ਕਠ ਠੀਆਂ ਹੋਕੇ ਕਰਨੀਆਂ ਤੇ ਓਨਾਂ ਵਿ ਸਾਡੀ ਇੱਕ ਕੋਚ ਵੀ ਹੈਗੀ ਓ ਸਾਨੂੰ ਦੱਸਦੀ ਐ, ਹਾਂ। ਹਾਂ, ਉਹ ਸਾਨੂੰ ਬਹੁਤ ਕੁਛ ਦਸਦੀ ਐ। ਵੀ ਸਾਨੂੰ ਕਿਵੇ ਕਰਨੀ ਚਾਹੀਦੀ ਐਕਸਰ ਸਾਈਜ਼, ਕਿਵੇ ਨਹੀ ਹੋਰ ਸਾਨੂੰ ਇਹ ਵੀ ਦੱਸਦੀ ਐ, ਅਗਰ ਤੁਸੀ ਬਾਰ ਦੀ ਇਕ ਐਸੀ ਚੀਜ ਖਾਂਦੇ ਓ ਨਾ। ਕੁਛ ਵੀ ਖਾਦੇ ਓ ਭਾਵੇਂ, ਬਰਗਰ ਹੈ। ਕੁਛ ਵੀ ਐ ਤੇ ਉਹ ਤੁਹਾਡਾ ਮੋਟਾਪਾ, ਦੁੱਗਣਾ ਕਰਦੀ ਐ।
ਆਹੋ।
ਉਹ ਪਤਾ, ਵੇਟ ਘਟਾਣਾ ਆਸਾਨ ਨਹੀ ਏਂ। ਪਰ ਵੇਟ ਬੜਾਣਾ ਤੋਂ ਜਿਆਦਾ ਈ ਐ। ਜੋ ਮੋਟੇ ਹੈਗੇ ਨੇ ਉਹਨਾ ਲਈ ਤੇ ਉਹਦੇ ਕਰਕੇ ਦੇਖੋ, ਸਾਡਾ ਜੰਕ-ਫੂਡ ਖਾਣਾ ਵੀ ਬੰਦ ਹੋ ਗਿਆ। ਆਪਾ ਜੰਕ ਫੂਡ ਵੀ ਨਹੀ ਖਾਂਦੇ। ਫਾਸਟ-ਫੂਡ ਬਾਹਰ ਦਾ ਕੁਛ ਵੀ ਨੀ ਖਾਂਦੇ। ਖੁਦ ਘਰ ਬਣਾ ਕੇ ਈ ਖ਼ਾਨੇ ਆ। ਜਿਹਦੇ ਕਰਕੇ ਸਾਨੂੰ ਮਤਲਬ ਕਿ, ਸਾਨੂੰ ਪਤਾ ਐ ਸਾਨੂੰ ਕਿ ਕਿਹਦੇ ਨਾਲ ਖ਼ਰਾਬੀ ਹੋਏਗੀ। ਅਸੀ ਉਹ- ਚੀਜ਼ ਖਾਂਦੇ ਨ੍ਹੀਂ। ਲੀਵਰ ਫੈਟੀ ਹੋ ਜਾਂਦਾ ਅਜ ਕਲ੍ਹ ਦੇਖੋ-
ਬਹੁਤ-ਬਹੁਤ ਜਾਂਦਾ, ਬਹੁਤ ਜਿਆਦਾ। ਔਰ ਅੱਜ-ਕਲ੍ਹ ਕੇ ਲੋਗੋ ਦੇ ਵਿਚ ਇਤਨੀ ਦਿੱਕਤ ਹੋ ਜਾਦੀ ਏ। ਜਰਾ ਸਵੇਰ ਮੇ ਕਭੀ ਮੋਮੋ ਤੇ ਚੋਮਿਨ ਦੇ ਬਰਗਰ ਜੇ ਉਹ ਖਾਣੇ ਦਾ ਇਤਨਾ ਦਿ ਕਤ ਕਰੇ ਜੇ, ਕਰੇ ਜੇ ਕਰ ਲੀ ਆ ਕਿ ਮਤਲਬ ਫੇਰ ਬਿਮਾਰੀ ਆ ਜਾਂਦੀ ਐ। ਫਿਰ ਪੇਟ ਬੜ ਜਾਦਾ ਏ ਕੇ ਕੁੱਛ ਫਿਰ ਐਕਸਰ ਸਾਈਜ਼ ਕਰਦੇ ਫਿਰੋ
ਕਰੋ ਹਾਂਜੀ। ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ। ਪਰ ਇਕ ਵਾਰ ਕਿਸੀ ਇਕ ਨੂੰ ਨੋਲੇਜ ਮਿਲਗੀ ਏ ਨਾ, ਇਸ ਚੀਜ਼ ਦੀ। ਬੀ ਐ ਖਾਣ ਨਾਲ, ਮੈਨੂੰ ਐ ਦਿੱਕਤ ਹੋਈ ਐ। ਪਰ ਵੈਸੇ ਉਹ ਬੰਦਾ ਦੁਬਾਰਾ ਉਹ ਚੀਜ਼ ਨਹੀ ਕਰੇਗਾ। ਪਰ ਐ ਸਾਨੂੰ ਇਕ ਮਕਸਦ ਖੁਦ ਬਨਾਨਾ ਪਏਗਾ ਆਪਣਾ ਵੀ ਸਾਨੂੰ ਚੀਜ਼ ਨਹੀ ਖਾਨੀ। ਅਸੀ ਆਪਣਾ ਵੇਟ ਘਟਾਨਾ ਏ। ਯਾਂ ਆਪਾਂ ਥਾਇਰਡ ਠੀਕ ਕਰਨਾ। ਜੋ ਵੀ ਕਰਨਾ, ਇਕ ਸਾਨੂੰ ਸਾਡੇ ਅੰਦਰ ਐ ਹੋਣਾ ਚਾਹੀਦਾ ਤਾਂ ਈ ਆਪਾ ਸਭ ਕੁੱਛ ਕਰ ਸਕਦੇ ਆ। ਨੀ ਤੇ ਆਪਾ ਕੁਛ ਵੀ ਨੀ ਕਰ ਸਕਦੇ। ਅਸੀ ਤੇ ਫਿਰ ਰੋਜ਼ ਈ ਖਾਂਦੇ ਰਾਂਅਗੇ ਵੀ ਨਹੀ
ਆ ਈ ਉਹ ਤਾਂ ਹੈ ਜੀ। ਉਹ ਤਾਂ ਦੇਖ ਖਾਣ-ਪਾਣ ਤਾਂ ਰੋਜ਼ ਦਾ ਹੈ। ਕਬੀ ਤੋਂ ਕਬੀ ਜੰਕ- ਹੁਣ ਦੇ ਕਭੀ ਫਾਸਟ-ਫੂਡ ਜੋ ਮਰਜ਼ੀ ਖਾਲੋ। ਵੋ ਤੋ ਤੁਮਾਰ੍ਹੇ ਉਪਰ ਐ ਜੀ। ਮਤਲਬ ਤੁਮੇ ਸ ਸਰੀਰ ਦਾ ਬਦਲਣਾ ਐ ਕਿ ਖ਼ਰਾਬ ਕਰਨਾ। ਇਹ ਤੇ ਚੰਗੀ ਗੱਲ ਐ। ਪਰ ਮੈਨੂੰ ਲਗਤਾ ਐ ਕਿ ਸ਼ਾਇਤ ਯੇ ਅਸਲੀ ਦੌਲਤ ਐ। ਅਗਰ ਆਪਣਾ ਸਰੀਰ ਚੰਗਾ ਰਹੇਗਾ। ਆਪ-ਹਮ ਬੜੀਆ ਰਹੇਂਗੇ ਤੋ ਆਪਣੇ ਬੱਚਿਆਂ ਨਾਲ ਵੀ ਧਿਆਨ ਰੱਖ ਸਕਤੇ।
ਹੋਰ ਤੇ ਹੋਰ, ਦੇਖੋ ਅਗਰ ਤੁਸੀ ਜ਼ਲਦੀ ਉਠ ਜਾਓਗੇ। ਜ਼ਲਦੀ ਉਠ ਕੇ ਤੁਸੀ ਸੈਰ 'ਤੇ ਜਾਓਗੇ ਤੁਸੀ ਸੈਰ ਜਾਓਗੇ ਨਾ ਮੈ ਕਹਿੰਨੀ ਆ, ਤੁਹਾਨੂੰ ਇਨਾ ਅੱਛਾ ਲਗੇਗਾ ਨਾ। ਉਸ ਟਾਈਮ ਤੁਸੀ ਸ਼ਾਂਤ ਦੇਖੋਗੇ ਸਭ ਕੁਛ ਸ਼ਾਂਤ ਏ।
ਹਾਂ।
ਚਿੜੀਆਂ ਦੀ ਇੰਨੀਆਂ ਆਵਾਜ਼ਾਂ ਆਣਗੀਆਂ। ਘੂ-ਘੂ ਹਰ ਇੱਕ ਮਤਲਬ ਕਿ, ਜੋ-ਜੋ ਤੁਸੀ ਬ ਪਕਸ਼ੀ ਦੇਖੇ ਨ੍ਹੀਂ ਹੋਣਗੇ ਨਾ, ਉਹ ਤੁਹਾਨੂੰ ਸਵੇਰ ਦੇ ਟਾਈਮ ਦਿ ਖਣਗੇ ਦੇਖਣਾ, ਪਾਰਕ ਇੱਚ ਜਾਣਾ ਕਿਸੀ ਘਾਹ ਵਾਲੀ ਥਾਂ ਤੇ ਜਾਨਾ, ਉਧਰ ਜਾਨਾ। ਐਕਸਰਸਾਈਜ਼ ਕੁਛ ਵੀ ਕਰਨਾ ਤੁਹਾਨੂੰ ਉਸ ਟਾਈਮ ਇਨਾਂ ਅੱਛਾ ਫੀਲ ਹੋਏਗਾ ਨਾ ਹੋਰ ਸਭ ਤੋ ਵਡੀ ਗੱਲ ਤੁਸੀ ਦੇਖੋ ਜਲਦੀ ਉਠਗੇ ਓ। ਜਲਦੀ ਉੱਠਣ ਨਾਲ ਮਾਇੰਡ ਵੀ ਫਰੈਸ਼ ਹੁੰਦਾ। ਬਿਲਕੁਲ
ਹਾਂਜੀ-ਹਾਂਜੀ, ਔਰ ਫਿਰ ਸਾਨੂੰ ਜੇਹ ਬੀ ਲਗਤਾ ਐ ਕਿ, ਅਗਰ ਜਲਦੀ ਉਠ ਜਾਂਦੇ, ਹਾਂ-ਹਾਂ। ਜਲਦੀ ਉੱਠ ਜਾਦੇ ਤਾਂ ਕਾਫ਼ੀ ਮਤਲਬ, ਜਹਿਨ ਮੈ ਕਲੀਅਰਿਟੀ ਬਹੁਤ ਸਾਰੀ ਚੀਜ਼ਾਂ ਐਸੀ ਹੋ ਜਾਦੀ ਐ, ਜੋ ਹਮੇ ਯਾਦ ਵੀ ਨੀ ਰੈਂਦੀ। ਸਾਰੀਆਂ ਆਸਾਨੀਆਂ ਪੈਦਾ ਕਰ ਦੇਤੀ ਏ। ਧੀਰੇ-ਧੀਰੇ ਸਾਰੀ ਚੀਜ਼ੋ ਦਾ, ਫਿਰ ਅਸਰ ਪੈਂਦਾ ਇਸ ਚੀਜ਼ ਤੇ
ਹਾਂਜੀ-ਹਾਂਜੀ, ਅਜ-ਕਲ੍ਹ ਦੇਖੋ ਖਾਸ ਕਰ ਜੋ ਲੇਡੀਜਸ ਹੈਗੀਆਂ ਉਹਨਾ ਦੀ ਮੈਟਲ ਹੈਲਥ ਇਦਾਂ ਦੀ ਹੋ ਗਈ ਐ, ਨਾ- ਉ ਖੁਦ ਕਿਥੇ ਕੋਈ ਚੀਜ ਰਖ ਕੇ ਖੁਦ ਭੁਲ ਜਾਂਦੀਆਂ ਨੇ- ਅਸੀ ਇਹ ਚੀਜ ਇਥੇ ਰਖੀ ਸੀ ਮਿਲ ਨਹੀ ਰਹੀ ਯੇ ਐ ਵੋ ਐ। ਇਹ ਸਾਰੀ ਚੀਜ ਨਾ ਉਹਨਾ ਨੂੰ ਟੈਸ਼ਨ- ਸ਼ਨ ਕਰਕੇ ਹੈ ਮਤਲਬ ਕਿ ਘਰ ਦੇ ਕਮਾ ਵਿਚ ਰੁਝੀਆਂ ਹੋਈਆਂ। ਕੋਈ ਆਪਣੇ ਵਾਸਤੇ ਟਾਈਮ ਨਹੀਂ ਨਿਕਾਲ ਰਿਹਾ ਪਰ ਮੈਂ ਕਹਿੰਦੀ ਆ ਅਗਰ ਸਵੇਰੇ ਤੁਸੀਂ ਜਲਦੀ ਉੱਠੋਗੇ ਉੱਠ ਉੱਠ ਕੇ ਇੱਕ ਇੱਕ ਐਕਰਸਾਈਜ਼ ਕਰੋਗੇ ਸੈਰ ਕਰੋਗੇ ਆਪਣੇ ਵਾਸਤੇ ਟਾਈਮ ਨਿਕਾਲੋਗੇ।
ਹਾਂਜੀ ਉ ਤਾਂ ਹੈ।
ਤੇ ਉਹਨਾਂ ਦੀ ਇਹ ਦਿੱਕਤ ਵੀ ਦੂਰ ਹੋ ਜਾਏਗੀ। ਧੀਰੇ- ਧੀਰੇ, ਧੀਰੇ ਬਿਲਕੁਲ ਠੀਕ ਹੋ ਜਾਏਗੀ।
ਬਸ ਵਧੀਆ ਜੀ ਵਧੀਆ ਚੰਗੇ ਮੈਨੂੰ ਵੀ ਸੋਚਿਆ ਕਿ ਚਲੋ ਆਪ ਸੇ ਬਾਤ ਕਰੇ ਥੋੜਾ ਸਾ। ਪਤਾ ਚੱਲਦਾ ਸੀ ਮੈਨੂੰ ਵੀ ਜੁਆਇਨ ਕਰ ਲੇ ਦੇ ਐ ਸਬ-
ਹਾਂਜੀ ਬਿਲਕੁਲ- ਬਿਲਕੁਲ ਬੋਤ ਅੱਛੀ ਗੱਲ ਐ ਜੀ ਹਾਂਜੀ ਧੰਨਵਾਦ ਜੀ।
ਚਲੋ ਧੰਨਵਾਦ ਓਕੇ ਸਤਿ ਸ਼੍ਰੀ ਅਕਾਲ।